ਸਤਿ ਸ਼੍ਰੀ ਅਕਾਲ ਜੀ।
ਕੀ, ਹਾਲ -ਚਾਲ ਜੀ?
ਠੀਕ ਹੈ, ਤੁਸੀਂ ਸੁਣਾਓ।
ਬਸ ਵਧੀਆ ਜੀ, ਤੁਸੀਂ ਸੁਣਾਓ ਜੀ।
ਮੈਂ ਵੀ, ਠੀਕ ਹੈ।
ਅੱਜ ਆਪਾਂ ਜੀ, ਭੋਜਨ ਬਾਰੇ ਗੱਲ ਕਰਨੀ ਆ ਜੀ।
ਠੀਕ ਹੈ, ਠੀਕ ਹੈ।
ਹਾਂਜੀ, ਅੱਜ ਮੈਂ ਸਵੇਰੇ ਖਾਦੀ ਸੀ, ਸਾਦੀ ਰੋਟੀ ਨਾਲ ਦਾਲ ਨਾਲ, ਖਾਦੀ ਜੀ, ਤੁਸੀਂ ਕਾਹਦੇ ਨਾਲ ਖਾਦੀ ਜੀ ਰੋਟੀ?
ਅਸੀਂ, ਆਲੂ ਬਰੈੰਗਣ ਬਣਾਏ ਸੀ।
ਅੱਛਾ ਜੀ, ਤੁਸੀਂ ਆਲੂ ਬੈਂਗਣ ਬਣਾਏ ਸੀਗੇ ਜੀ।
ਹਾਂਜੀ।
ਅੱਛਾ ਜੀ, ਤੁਹਾਡੀ ਫੇਵਰੇਟ ਡਿਸ਼ ਕੀ ਹੈ ਜੀ?
ਮੇਰੀ, ਫੇਵਰੇਟ ਹੈਗੀ ਪਨੀਰ।
ਅੱਛਾ ਜੀ, ਤੁਹਾਨੂੰ ਮਤਲਬ ਪਨੀਰ ਬਹੁਤ ਪਸੰਦ ਹੈ ਜੀ?
ਹਾਂਜੀ -ਹਾਂਜੀ।
ਅੱਛਾ ਜੀ, ਤੁਸੀਂ ਬਣਾ ਦਿੰਦੇ ਹੋ ਜੀ ਪਨੀਰ। ਦੱਸੋਗੇ, ਕਿੱਦਾਂ ਬਣਾਉਂਦੇ ਹੋ ਤੁਸੀਂ?
ਹਾਂ, ਹਾਂਜੀ। ਹਾਂਜੀ ਪਨੀਰ ਆਪਾਂ ਜਿੱਦਾਂ ਮਤਲਬ ਘਰ ਹੀ ਕੱਢੀ ਦਾ ਬਹੁਤਾ ਜ਼ਿਆਦਾਤਰ ਤਾਂ
ਅੱਛਾ ਜੀ।
ਅਤੇ ਫਿਰ ਹੁਣ ਕੱਢ ਕੇ ਮੰਮਾ ਕੱਢ ਕੇ ਦੇ ਦਿੰਦੇ ਹੁੰਦੇ, ਫਿਰ ਮੈਂ ਬਣਾ ਲੈਂਦਾ ਹੁੰਦਾ ਪਨੀਰ ਪਹਿਲਾਂ ਪ ਉਹਨੂੰ ਜਿਹੜੇ ਪਿਆ ਓਨੀਅਨ ਹੁੰਦੇ ਨਾ ਪਿਆਜ਼ ਉਹਨੂੰ ਚੋਪਿੰਗ ਕਰਕੇ
ਅੱਛਾ ਜੀ।
ਅਤੇ ਠੀਕ ਹੈ, ਫਿਰ ਉਹਨੂੰ ਉਹ ਚ ਕੜਾਹੀ ਪਾ ਕੇ ਠੀਕ ਹੈ, ਫਿਰ ਉਹਨੂੰ ਪਨੀਰ ਪਨੀਰ ਵਿੱਚ ਪਾ ਕੇ, ਫੇਰ ਉਹਨੂੰ ਮਤਲਬ ਕਿ ਲੂਣ ਮਿਰਚ ਮਸਾਲਾ ਪਾ ਦੇਣਾ ਤੋ, ਤੇ ਮੈਂ ਜ਼ਿਆਦਾਤਰ ਭੁਰਜੀ ਵਾਲਾ, ਖਾਨਾ ਜ਼ਿਆਦਤਰ।
ਅੱਛਾ ਜੀ, ਤੇ ਥੋੜਾ ਨਾ ਉੱਚੀ ਬੋਲੋ ਠੀਕ ਹੈ ਜੀ। ਹੁਣ ਜਿੱਦਾਂ ਮੇਰੀ ਫੇਵਰੇਟ ਹੈਗੀ ਆ, ਜਿੱਦਾਂ ਮੈਨੂੰ ਬਿਰਿਆਨੀ ਬਹੁਤ ਪਸੰਦ ਹੈਗੀ ਆ।
ਹਾਂਜੀ, ਤੁਸੀਂ ਮੈਨੂੰ ਦੱਸੋਗੇ ਕਿੱਦਾਂ ਬਣਾਉਦੇ?
ਉਹ ਤੁਹਾਨੂੰ ਫੇਰ ਕਦੇ ਦੱਸਾਂਗੇ, ਬਿਰਿਆਨੀ ਮੇਰੀ ਮੰਮਾ ਬਣਾਉਂਦੇ ਆ, ਬਹੁਤ ਵਧੀਆ ਬਣਾਉਂਦੇ ਆ ਜੀ। ਚਿਕਨ ਬਿਰਯਾਨੀ, ਹਾਂਜੀ ਮੈਨੂੰ- ਮੈਨੂੰ ਪਸੰਦ ਵੀ ਹੈਗੀ ਆ ਜੀ। ਅੱਛਾ ਹਾਂਜੀ, ਤੁਸੀਂ ਬਾਹਰ ਦਾ ਜਿੱਦਾਂ ਫਾਸਟ ਫੂਡ ਖਾਂਦੇ ਹੁੰਦੇ ਹੋ ਜੀ?
ਹਾਂਜੀ- ਹਾਂਜੀ, ਜਿੱਦਾਂ ਮਤਲਬ ਕਿ ਆਪਾਂ ਖਾਲੀ ਦਾਥ ਮੀਲ ਮੂਲ ਮੰਗਾ ਕੇ ਕਦੇ ਖਾਲੀ ਤੇ ਕਦੇ। ਮੋਮੋਸ- ਮੋਮੋਸ ਮੰਗਵਾ ਕੇ ਖਾ ਲਿੱਦੇ।
ਅੱਛਾ ਜੀ। ਹੁਣ ਇਹ ਹੈ ਕਿ ਅੱਜ ਕੱਲ ਪਤਾ ਬਾਹਰ ਦਾ ਵੀ ਖਾਣਾ ਚੰਗਾ ਨੀ ਹੈਗਾ, ਕਿੰਨੀ ਸਿਹਤ ਖ਼ਰਾਬ। ਖ਼ਰੂਬ ਹੋ ਜਾਂਦੀ ਹੈ।
ਹਾਂਜੀ
ਤੇ ਲੋਕੀ ਇੰਨਾ ਬਾਹਰ ਬੂਹਰ ਦਾ ਖਾਂਦੇ ਹੈ ਹੈਗੇ ਆ ਨਾ
ਹਾਂਜੀ, ਵੈਸੇ ਹੁਣ ਤਾਂ ਜ਼ਿਆਦਾਤਰ ਲੋਕੀ ਬਾਹਰੋਂ ਹੀ ਖ ਖਾਂਦੇ ਹੈ।
ਅੱਛਾ ਜੀ ਨਹੀਂ, ਨਹੀਂ ਪਰ ਬਾਹਰ ਦਾ ਖਾਣਾ ਚੰਗਾ ਨਹੀਂ ਹੁੰਦਾ ਜੀ ਬਾਹਰ ਦਾ ਸੂਟ ਹੀ ਨਹੀਂ ਕਰਦਾ। ਹੈਗਾ। ਮੇਰੇ ਮੰਮਾ ਦਾ ਇਹੀ ਹੁੰਦਾ ਕਿ ਘਰ ਦਾ ਖਾਓ ਜਿਨ੍ਹਾਂ ਖਾ ਸਕ
ਹਾਂਜੀ, ਹਾਂਜੀ, ਹਾਂਜੀ ਤੁਸੀਂ ਦਾਲ ਚੌਲ ਖਾ ਲੈਂਦੇ?
ਹਾਂਜੀ, ਹਾਂਜੀ ਆਪਾਂ ਦਾਲ ਚਾਵਲ ਖਾ ਲੈਂਦੇ ਹਾਂ ਜੀ, ਆਪਾਂ ਦਾਲ ਨਾਲ ਫੁਲਕਾ ਜਿਆਦਾ ਤੱਕ ਖਾਂਦੇ ਹਾਂ ਜੀ।
ਠੀਕ ਹੈ, ਠੀਕ ਹੈ ਮੈਂ ਵੀ ਦਾਲ ਚੌਲ ਖਾ ਲੈਂਣਾ ਤੇ ਹਾਂਜੀ ਬਣਾ ਵੀ ਲਈ ਦੀ ਹੈ।
ਅੱਛਾ ਜੀ
ਹਮ
ਦ ਦਾਲ ਕਿੱਦਾਂ ਬਣਾਉਂਦੇ ਜੀ ਤੁਸੀਂ?
ਦਾਲ ਮੈਨੂੰ ਜ਼ਿਆਦਾਤਰ ਮਾਸ਼ੋਲਿਆ ਜ਼ਿਆਦਾ ਸਵਾਦ ਲੱਗਦੀ ਹੈ।
ਅੱਛਾ ਜੀ, ਦੱਸੂਗੇੇ ਕਿੱਦਾਂ ਬਣਾਉਦੇ।
ਮਾਂ ਛੋਲੇ ਦਾਲ ਆਪਾਂ ਧੋ ਕੇ ਉਹਨੂੰ ਫਿਰ ਕੁੱਕਰ ਚ ਇੱਕ ਅੱਧੀ ਸੀਟੀ ਲਵਾ ਕੇ ਲੂਣ ਮਿਰਚ ਮਸਾਲਾ ਪਾ ਕੇ ਫੇਰ ਉਹਨੂੰ ਬਾਅਦ ਚੋਂ ਤੜਕਾ ਲਾ ਲਈਦਾ। ਫਿਰ ਬਾਅਦ ਚੌਲ ਚੂਲ ਚੌਲ ਤਰੀ ਦੇ
ਅੱਛਾ ਜੀ।
ਹਾਂਜੀ
ਹੋਰ ਤੁਹਾਨੂੰ ਫੇਵਰੇਟ ਤੁਹਾਨੂੰ ਇਡ ਦੀ ਸਾਂਬਰ ਤੁਸੀਂ ਖਾ ਲੈਂਦੇ ਜੀ।
ਕਿ ਨਹੀਂ, ਨਹੀਂ ਮੈਂ ਨਹੀਂ ਖਾਦਾਂ ਕਦੀ।
ਅੱਛਾ ਜੀ, ਤੁਹਾਨੂੰ ਪਸੰਦ ਨਹੀਂ ਜੀ ਇਡਲੀਸਾਬਰ
ਨਹੀਂ, ਨਹੀਂ ਮੈਂ ਕਦੀ ਖਾਧਾ ਨਹੀਂ।
ਅੱਛਾ ਜੀ, ਤੁਸੀਂ ਖਾਧਾ ਹੀ ਨਹੀਂ ਹੈਗਾ ਜੀ।
ਹਾਂਜੀ, ਹਾਂਜੀ।
ਪਰ ਖਾਣਾ ਚਾਹੀਦਾ ਹੈਗਾ, ਜੀ ਉਹ ਵੀ ਮਤਲਬ ਵਧੀਆ ਰਹਿੰਦਾ ਜਿੱਦਾਂ ਤੁਸੀਂ ਹੈਲਥ ਫੂਡ ਖਾਂਦੇ ਹੋ ਜਿੱਦਾਂ ਪੋਹਾ, ਓਟਸ
ਹਾਂਜੀ, ਹਾਂਜੀ ਉਹ ਪੋਹਾ ਤਾਂ ਮੈਂ ਖਾ ਲੈਂਦਾ ਹੈ।
ਅੱਛਾ ਜੀ, ਪੋਹਾ ਤੁਸੀਂ ਖਾ ਲੈਂਦੇ।
ਹਾਂ ਪੋਹਾ ਬਣਾਇਆ ਵੀ ਘਰ ਮੰਮਾ ਵੀ ਬਣਾ ਕੇ ਦਿੰਦੇ ਹੁੰਦੇ।
ਅੱਛਾ ਜੀ ਹੁਣ ਤੁਹਾਨੂੰ ਪਤਾ ਸੀਜ਼ਨ ਚ ਅੱਜ-ਕੱਲ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਕਿੰਨਾ ਪਸੰਦ ਲੱਗਦਾ ਸੀਜਨ ਚ।
ਹਾਂਜੀ ਹਾਂਜੀ ਉਹ ਵੀ ਹਾਂ ਨਹੀਂ -ਨਹੀਂ ਮੰਮਾ ਬਣਾ ਲੈਂਦੇ ਹੁੰਦੇ ਮੰਮਾ ਹੋਣੀ
ਅੱਛਾ ਜੀ, ਅੱਛਾ ਜੀ। ਸੀਜਨ ਚ ਬਣਾਉਂਦੇ ਮੰਮਾ ਅੱਛਾ ਜੀ, ਕਿੱਦਾਂ ਬਣਾਉਂਦੇ ਵਧੀਆ- ਵਧੀਆ
ਹਾਂਜੀ, ਬਹੁਤ ਵਧੀਆ ਸਾਗ ਬਣਾਉਂਦੇ।
ਅੱਛਾ ਚੁੱਲੇ ਚ ਬਣਾਉਂਦੇ ਕਿ ਗੈਸ ਤੇ
ਨਹੀਂ ਚੁੱਲ੍ਹੇ ਤੇ ਬਣਾਉਦੇ
ਅੱਛਾ ਜੀ, ਮੇਰੇ ਮੰਮਾ ਨੂੰ ਵੀ ਹੁੰਦਾ ਚੁੱਲੇ ਤੇ ਬਣਾਉਣਾ ਮੰਮਾ ਨੂੰ ਵੀ ਬੜਾ ਪਸੰਦ ਹੁੰਦਾ ਸੀ ਚੁਲੇੇ ਚ ਹੀ ਖਾਣ ਦਾ।
ਤੇ ਫਿਰ ਹਾਂ ਹੱਥ ਨਾਲ ਹੱਥ ਨਾਲ ਥੱਪਦੇ ਆ ਰੋਟੀਆਂ ਰੂਟੀਆਂ ਫਿਰ ਉਹਨੂੰ ਚੁੱਲ੍ਹੇ ਪਾ ਕੇ ਦੇ ਫਿਰਣ
ਅੱਛਾ ਅੱਛਾ ਜੀ।
ਚਲੋ ਵਧੀਆ ਵਧੀਆ ਹੁਣ ਇਹ ਹੈ ਕਿ ਅੱਜ ਕੱਲ੍ਹ ਲੋਕ ਕਿੰਨਾ ਬਾਹਰ ਬੂਰ ਦਾ ਖਾਣਾ ਖਾਂਦੇ ਹੋ ਉਹਨਾ ਘੱਟ ਖਾਣਾ ਚਾਹੀਦਾ ਹੈਨਾ ਜੀ
ਜਿੱਦਾਂ ਹੁਣ ਅੱਜ ਕੱਲ੍ਹ ਕਹਿੰਦੇ ਕਿ ਵੈਜ ਗ੍ਰੀਨ ਵੈਜੀਟੇਬਲ ਜ਼ਿਆਦਾ ਖਾਣੇ ਚਾਹੀਦੇ ਹੈ
ਅੱਛਾ ਜੀ ਹਾਂਜੀ ਹਾਂ ਫਰੂਟ ਹੈਗਾ ਤੁਹਾਨੂੰ ਜ਼ਿਆਦਾ ਖਾਣਾ ਚਾਹੀਦਾ ਹੈਗਾ ਉਹਨਾਂ ਉਹਨਾ ਤੁਹਾਨੂੰ ਸਹੀ ਰਹਿੰਦਾ ਹੈਗਾ ਫਰੂਟ ਜਿੰਨਾ ਤੁਸੀਂ ਜ਼ਿਆਦਾ ਖਾਓਗੇ ਉਹਨਾ ਤੁਹਾਡੀ ਸਿਹਤ ਲਈ ਅੱਛਾ ਹੈ
ਹਾਂਜੀ ਹਾਂਜੀ ਫਰੂਟ ਵੀ ਖਾਣਾ ਚਾਹੀਦਾ ਰੋਜ਼ ਹਮ ਤੇ ਜਿੱਦਾਂ ਹੁਣ ਤੇ ਹਾਂਜੀ ਫਰੂਟ ਖਾਣੇ ਜਿੱਦਾਂ ਤੁਸੀਂ ਹੁਣ ਭਿੰਡੀਆਂ ਭੁੰਡੀਆਂ ਹੋ ਗਈਆਂ ਬੈਂਗਣ ਹੋ ਗਏ ਕਰੇਲੇ ਹੋ ਗਏ ਇਹ ਸਭ ਕੁੱਛ ਤੁਸੀਂ ਖਾ ਲੈਂਦੇ
ਹੁਣ ਭਿੰਡੀ ਤਾਂ ਖਾ ਲੈਂਦੇ ਆ ਜੀ ਕਰੇਲੇ ਕਰੁਲੇ ਮੈਨੂੰ ਪਸੰਦ ਨਹੀ ਹੈ ਜੀ
ਕਿਉਂ
ਨਹੀਂ ਮੇਰੇ ਮੰਮਾ ਖਾ ਲੈਂਦੇ ਜੀ ਮੈਨੂੰ ਪਸੰਦ ਹੀ ਨਹੀਂ ਹੈਗੇ ਕਰੇਲੇ ਕਰੂਲੇ ਹਾਂਜੀ ਮੈਂ ਨੀ ਖਾਂਦਾ ਸੀ ਕਰੇਲੇ ਮੇਰੇ ਮੰਮਾ ਖਾ ਲੈਂਦੇ ਆ ਜੀ
ਠੀਕ ਹੈ
ਹਾਂ ਹੋਰ ਤੁਸੀਂ ਚਿਕਨ ਚੁਿਕਨ ਖਾਂਦੇ ਆ ਜੀ
ਹਾਂਜੀ ਹਾਂਜੀ ਚਿਕਨ ਖਾ ਲਈ ਦਾ ਹੈ
ਅੱਛਾ ਜੀ
ਚਿਕਨ ਵੀ ਖਾ ਲਈ ਦਾ ਬੱਕਰਾ ਵੀ ਖਾ ਲਈ ਦਾ
ਅੱਛਾ ਜੀ ਕਿੰਨੇ ਦਿਨਾਂ ਬਾਅਦ ਖਾਂਦੇ ਆ ਜੀ ਚਿਕਨ
ਚਿਕਨ ਮੈਂ ਹੁਣ ਫਿਸ਼ ਵੀ ਖਾ ਲਈ ਤ ਹੁਣ ਮੈਂ ਚਿਕਨ ਖਾਧਾ ਹੀ ਹੋ ਗਿਆ ਮੈਨੂੰ ਦੋ ਕੁ ਮਹੀਨੇ ਪਹਿਲਾਂ ਖਾਧਾ ਸੀ
ਅੱਛਾ ਦੋ ਮਹੀਨੇ ਬਹੁਤ ਜਿਆਦਾ ਨਹੀ ਹੋ ਗਏ
ਨਹੀਂ ਫਿਰ ਮੈਂ ਫਿਰ ਕਦੇ ਖਾਧਾ ਨ ਨਾ ਫਿਰ ਮ ਮੈਂ ਠੀਕ ਕਰਨੀ ਫਿਰ ਬਣਾ ਕੇ ਕਹਿੰਦੇ ਦਿਣਾਈ
ਅੱਛਾ ਜੀ ਪਰ ਉਹ ਤਾਂ ਕਹਿੰਦੇ ਤੂੰ ਤੂੰ ਖਾਂਦਾ ਹੀ ਨਹੀਂ ਹੈਗਾ ਬੰਦਾ ਬਰਮਗਾ ਗ ਕਾਲ
ਨਹੀਂ ਨਹੀਂ ਉਹ ਫੇਿਰ ਮੰਗ ਖਵਾਂਗੇ ਹੁਣ
ਹਾਂ ਓਹੀ ਨਾ ਉਹ ਤਾਂ ਕਿੰਨਾਨੂੰ ਫੋਰਸ ਕਰਦੇ ਆ ਤੂੰ ਕੁੱਝ ਖਾਂਦਾ ਹੈ ਹੀ ਨਹੀਂ ਖਾਣਾ ਚਾਹੀਦਾ ਖਾਣਾ ਚਾਹੀਦਾ
ਉਹਦੇ ਵਾਸ ਮੈਂ ਜ਼ਿਆਦਾਤਰ ਪਨੀਰ ਪਨੀਰ ਖਾ ਲੈਂਦਾ ਹੁੰਦਾ ਕੱਚਾ
ਅੱਛਾ ਤੁਸੀਂ ਪਨੀਰ ਖਾ ਲੈਂਦੇ
ਹਾਂਜੀ ਹਾਂਜੀ
ਅੱਛਾ ਤੁਸੀਂ ਡੋਸਾ ਖਾਧਾ ਜੀ ਡੋਸਾ
ਹਾਂਜੀ ਡੋਸਾ ਖਾ ਲੈਂਦੇ
ਅੱਛਾ ਜੀ ਮੰਮਾ ਹੁਣ ਆਉਂਦੇ ਕਿ ਪਰ ਤੁਸੀਂ
ਨਹੀਂ ਘਰ ਨਹੀਂ ਬਣਾਇਆ ਕਦੀ ਉਹ ਮਤਲਬ ਜਿੱਦਾਂ ਤੇ ਵਿਆਹ ਸ਼ਾਦੀ ਤੇ ਜਾਈਦਾ ਉੱਥੇ ਖਾਈਦਾ ਜਿਆਦਾਤਰ।
ਹਾਂਜੀ, ਹਾਂਜੀ ਹੁਣ ਜਿੱਦਾਂ ਮੇਰੇ ਮੰਮਾ ਮੰਮਾ ਨੂੰ ਪਸੰਦ ਹੈਗਾ ਜੀ ਘਰੇ ਦੱਸਾ ਬਣਾਉਣ ਬ ਖਾ ਲੈਂਦੇ ਆ ਨਾ ਆਪਾਂ ਮੈਨੂੰ ਬਣਾ ਕੇ ਦਿੰਦੇ ਆ ਬਹੁਤ ਵਧੀਆ ਬਣਾਉਂਦੇ ਹੈਗੇ ਘਰੇ।
ਉੱਦਾਂ ਮੰਮਾ ਨੇ ਘਰ ਫਿੰਗਰ ਚਿਪਸ ਬਣਾ ਲੈਂਦੇ ਆ ਅਤੇ ਜਿੱਦਾਂ। ਸਪਰਿੰਗ ਰੋਲ ਹੋ ਗਏ ਉਹ ਬਣਾ ਲੈਂਦੇ ਮਨਚੂਰੀਅਨ ਬਣਾਈ ਲੈਂਦੇ ਸਭ।
ਅੱਛਾ ਜੀ ਅੱਛਾ ਜੀ। ਆਹ ਤਾਂ ਮੇਰੇ ਮੰਮਾ ਵੀ ਇਦਾਂ ਕਿ ਘਰੇ ਕੋਈ ਪੀਜ਼ਾ ਪੂਜਾ ਬਣਾ ਲੈਂਦੇ। ਦੇ ਹੈਗੇ ਆ ਪਾਸਤਾ ਬਣਾ ਦਿੰਦੇ ਆ ਜੀ। ਅੱਛਾ ਜੀ, ਤੁਸੀਂ ਬਣਾ ਲੈਂਦੇ ਬਣਾ ਕੇ ਖਾਂਦੇ ਹੋ ਜੀ ਘਰੇ?
ਹਾਂਜੀ, ਹਾਂਜੀ ਹਾਂ ਆਲੂ ਵਾਲੀ ਆਲੂ ਵਾਲੀ ਰੋਟੀ ਖਾ ਲੈਂਦੇ ਤੁਸੀਂ?
ਹਾਂਜੀ, ਹਾਂਜੀ ਆਪਾ ਆਲੂ ਵਾਲੀ ਖਾ ਲੈਂਦੇ ਹਾਂ ਜੀ। ਅੱਛਾ ਜੀ, ਤੁਸੀਂ ਖਾ ਲੈਂਦੇ ਹੋ ਜੀ?
ਹਾਂਜੀ ਹਾਂਜੀ।
ਕਿੱਦਾਂ ਦੀ ਲੱਗਦੀ ਤੁਹਾਨੂੰ?
ਮੈਨੂੰ ਬਹੁਤ ਵਧੀਆ ਲੱਗਦੀ ਹੈ।
ਅੱਛਾ ਜੀ, ਵਧੀਆ ਲੱਗਦੀ ਹੈ ਜੀ?
ਹਾਂਜੀ ਹਾਂਜੀ।
ਚਲੋ ਵਧੀਆਂ। ਵਧੀਆ ਵਧੀਆ ਅੱਛਾ ਜੀ। ਅੱਛਾ ਜੀ, ਤੁਸੀਂ ਔਟਸ ਖਾਂਦੇ ਔ ਜੀ?
ਹਾਂਜੀ, ਔਟਸ ਵੀ ਖਾਈ ਦੇ ਹੈ।
ਅੱਛਾ ਜੀ, ਵਧੀਆ ਵਧੀਆ ਲੱਗਦੇ।
ਹਾਂਜੀ, ਆ ਤੁਸੀਂ ਆਂਡੇ ਆਂਡੇ ਬਣਾ ਲੈਂਦੇ?
ਆਂਡੇ ਬਣ ਹਾਂਜੀ ਹਾਂਜੀ ਆਪਾਂ ਆਂਡੇ ਖਾ ਲਈਦੇ ਆ ਬਣਾਓਣੇ ਆਦੇ ਨੀ ਹੈਗੇ ਜੀ। ਇਹ ਬਾਹਰੋਂ ਇ ਲੈ ਕੇ ਆਉਂਦੇ ਆ ਜੀ ਆਂਡੇ ਕੌਣ ਬਣਾਉਂਦਾ?
ਨਹੀਂ ਅੰਡੇ ਬਣਾਉਂਦੇ ਹੈ ਕਈ।
ਨਹੀਂ ਨਹੀਂ ਆਪਾਂ ਬਾਹਰੋ ਹੀ ਲੈ ਕੇ ਆਉਦੇ ਹਾਂ ਮਤਲਬ ਇੱਥੋਂ ਆਪਾਂ ਫੇਰ ਬਣਾਉਂਦੇ ਹਾਂ ਜਿੱਦਾਂ ਆਮਲੇਟ ਹੋ ਗਿਆ। ਜਿਓਗੀ।
ਹਾਂਜੀ, ਹਾਂਜੀ ਮੈਨੂੰ ਵੀ ਕਹਿੰਦੇ ਸੀ ਕਹਿੰਦੇ ਆਂਡੇ ਖਾਇਆ ਕਰੋ ਕਹਿੰਦੇ ਇਹਦੇ ਵਿੱਚ ਪ੍ਰੋਟੀਨ ਹੁੰਦਾ।
ਹਾਂਜੀ ਇਹ ਹੀ ਚੀਜ਼ਾਂ ਬਸ ਜੀ। ਹੋਰ ਤੁਸੀਂ ਸੁਣਾਓ ਜੀ? ਤੁਹਾਨੂੰ ਹੋਰ ਕੀ ਪਸੰਦ ਹੈ ਜੀ ਖਾਣ ਚ।
ਮੈਨੂੰ ਤਾਂ ਬਹੁਤ ਕੁਛ ਪਸੰਦ ਆ ਇਹ ਦੱਬਾ ਜ਼ਿਆਦਾਤਰ ਮੈਂ ਘਰ ਦੀਆਂ ਸਬਜ਼ੀਆਂ ਖਾਂਦਾ, ਗ੍ਰੀਨ ਵੈਜੀਟੇਬਲ ਆਲੂ ਵਾਲੀ ਰੋਟੀ ਹੋ ਗਈ ਪਿਆਜ ਵਾਲੀ ਹੋ ਗਈ। ਗੋਭੀ ਵਾਲੀ ਹੋ ਗਈ ਮੂਲੀ ਵਾਲੀ ਹੋ ਗਈ ਸਾਰੀਆਂ ਖਾ ਲਈ ਦੀਆਂ।
ਚਲੋ ਜੀ ਵਧੀਆ, ਵਧੀਆ ਅੱਛਾ ਚਲ ਖਾਣੀਆਂ ਵੀ ਚਾਹੀਦੀਆਂ ਹੈਗੀਆਂ ਜੀ।
ਹਾਂਜੀ ਹਾਂਜੀ।
ਤੇ ਇਨਾਂ ਤੁਹਾਡਾ ਨਾ ਸਹੀ ਰਹਿੰਦੀ ਹੈ ਸਿਹਤ ਸੁਹਤ ਵਾਸਤੇ ਨਾ।
ਹਾਂਜੀ ਹਾਂਜੀ।
ਅੱਛਾ ਜੀ ਨੂਡਲ ਬਰਗਰ ਤੁਸੀਂ ਖਾ ਲੈਂਦੇ ਹੋ ਜੀ?
ਹਾਂਜੀ
ਨੂਡਲ ਬਰਗਰ ਖਾ ਲੈਂਦੇ ਜੀ
ਹਾਂਜੀ ਹਾਂਜੀ ਖਾ ਲੈਂਦੇ ਹੋ ਵੀ ਉਹ ਪਰ ਜ਼ਿਆਦਾਤਰ ਬਾਹਰੋਂ ਜ਼ਿਆਦਾ ਤਾਂ ਬਾਹਰੋਂ ਹੀ ਆਉਂਦਾ ਆਨਲਾਈਨ ਹੀ ਆਉਂਦਾ
ਅੱਛਾ ਜੀ, ਔਨਲਾਈਨ ਨੀ ਆਂਦਾ ਤੁਸੀ ਘਰੇ ਨੀ ਬਣਾਇਆ ਜੀ ਕਦੀ?
ਨਹੀਂ ਘਰ ਬਣਾਇਆ ਬਣਾਇਆ ਕਈ ਵਾਰੀ।
ਅੱਛਾ ਜੀ, ਹੁਣ ਜਿੱਦਾਂ ਨੂਡਲ ਹੈ ਅੱਛਾ ਜੀ।
ਹਮ
ਹੁਣ ਜਿੱਦਾਂ ਨੂਡਲ ਮੇਰੇ ਮੰਮਾ ਤਾ ਘਰੇ ਘੁਰੇ ਹੀ ਬਣਾ ਲੈਂਦੇ ਆ ਮੈਨੂੰ ਪਸੰਦ ਵੀ ਹੈਗਾ ਘਰੇ ਘਰੇੋਂ ਹੀ ਬਣਾ ਲੈ। ਖਾਨਾ। ਬਾਹਰ ਦਾ ਮੰਮਾ ਮੈਨੂੰ ਜਿਆਦਾਤਰ ਕਹਿੰਦੇ ਹੀ ਹੈ ਖਾਣਾ ਹੀ ਨਹੀਂ ਹੈਗਾ ਬਾਹਰ ਦਾ ਨਾ ਸਹੀ। ਨਹੀਂ ਰਹਿੰਦਾ ਹੈਗਾ।
ਵੈਸੇ ਬਾਹਰ ਦਾ ਜ਼ਿਆਦਾ ਖਾਣਾ ਵੀ ਨਹੀਂ ਚਾਹੀਦਾ ਘਰ ਦਾ ਬਹੁਤ ਵਧੀਆ ਰਹਿੰਦਾ ਹੈ ਖਾਣ।
ਹਾਂਜੀ ਤੁਸੀਂ ਖਾਂਦੇ ਜੀ ਘਰ ਦਾ?
ਹਾਂਜੀ ਆਪਾਂ ਜਿਆਦਾ ਤਾਂ ਘਰ ਦਾ ਹੀ ਖਾਈਦਾ ਬਾਹਰ ਦਾ ਬਹੁਤ ਘੱਟ ਖਾਈ ਦਾ
ਅੱਛਾ ਜੀ ਵਧੀਆ ਵਧੀਆ ਤੁਹਾਨੂੰ ਪਾਲਕ ਪਨੀਰ ਪਸੰਦ ਹੈ ਜੀ,
ਹਾਂਜੀ ਹਾਂਜੀ ਤੁਸੀਂ ਹਾਂ ਪਾਲਕ ਹਾਂਜੀ ਪਸੰਦ ਤੁਸੀਂ ਰਾਜਮਾ-ਚਾਵਲ ਖਾ ਲੈਂਦੇ
ਹਾਂਜੀ ਹਾਂਜੀ ਮੇਰੇ ਭਰਾ ਨੂੰ ਨਾ ਰਾਜਮਾ ਬੜੇ ਪਸੰਦ ਆ ਜੀ
ਠੀਕ ਹੈ ਠੀਕ ਹੈ।
ਹਾਂਜੀ ਉਹ ਉਹ ਜਦੋਂ ਵੀ ਹੁਣ ਵੀ ਐਤਕੀ ਘਰੇ ਆ ਮੰਮਾ ਨੇ ਉਹਨੂੰ ਰਾਜਮਾ ਬਣਾ ਕੇ ਦਿੱਤੇ ਰਾਜਮਾ ਚਾਵਲ, ਅ ਹਾਂਜੀ ਮੇਰੇ ਭਰਾ ਨੂੰ ਬੜੇ ਪਸੰਦ ਆ ਰਾਜ
ਹਾਂਜੀ ਹਾਂਜੀ।
ਹਾਂਜੀ ਬਸ ਵਧੀਆ ਜੀ ਤੁਸੀਂ ਦੱਸੋ ਜੀ
ਹੋਰ ਦੱਸੋ ਤੁਸੀਂ ਆਪਣੇ ਬਾਰੇ ਕੀ ਤੁਹਾਨੂੰ ਪਸੰਦ ਹੈ
ਹਾਂਜੀ ਹਾਂਜੀ ਜਿੱਦਾਂ ਹੁਣ ਮੈਨੂੰ ਵੈੱਜ ਬਿਰਯਾਨੀ ਵੀ ਪਸੰਦ ਹੈਗੀ ਹੈ ਕਿ ਮੈਂ ਵੈੱਜ ਬਿਆ ਵੀ ਖਾ ਲੈਂਦਾ ਹੈਗਾ ਜੀ
ਜਿੱਦਾਂ ਹੁਣ ਤੁਸੀਂ ਹੋਟਲ 'ਚ ਲੱਗੇ ਹੈ ਹੋਟਲ 'ਚ ਤੁਸੀਂ ਕੀ ਕੁਛ ਤੁਸੀਂ ਉਹਨੂੰ ਕਰਦੇ ਹੋ ਸਬ ਸੂ ਉਹਨਾਂ ਨੂੰ ਜਿਹੜੇ ਲੋਕੀ ਖਾਣ ਆਦੇ,
ਆਪਾਂ ਇਦਾਂ ਹੈ ਕਿ ਆਪਾਂ ਵੈੱਜ ਬਰਿਆਨੀ ਕਰਦੇ ਹਾਂ ਜੀ ਦਾਲ ਕਰਦੇ ਹਾਂ ਜੀ ਚਿਕਨ ਟ ਟਿੱਕਾ ਹੁੰਦਾ ਮਲਾਈ ਟਿੱਕਾ ਹੁੰਦਾ ਚਿਲੀ ਚਿਕਨ ਹੁੰਦਾ ਜੀ ਨੂਡਲ ਹੈ, ਬਰਗਰ ਹੈ ਰੋਟੀ ਹੈ। ਖਾਣਾ ਪੀਣਾ ਸਾਰਾ ਕੰਟੀ ਦਾ ਪੀਜ਼ਾ ਹੈ
ਇਹ ਨਾਲ -ਨਾਲ ਤਾਂਨੂੰ ਸਿਖਾਂਦੇ ਵੀ ਹੈ।
ਹਾਂਜੀ ਹਾਂਜੀ ਸਾਰਾ ਕੁੱਝ ਕਰਾਉਂਦੀਆਂ,
ਅਤੇ ਠੀਕ ਹੈ ਠੀਕ ਹੈ।
ਚਲੋ ਜੀ ਓਕੇ ਜੀ
ਠੀਕ ਹੈ।